ਹੈਲੋ।
ਸਤਿ ਸ਼੍ਰੀ ਅਕਾਲ ਮੈਮ
ਹੈਲੋ ਹੈਲੋ ਹਾਂਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਦਾ ਠੀਕ ਇ? ਹਾਂਜੀ ਮੈਂ ਵੀ ਵਧੀਆ ਠੀਕ ਠਾਕ।
ਹੋਰ ਆਪਣੀ ਫੈਮਲੀ ਚ ਕਿਵੇ ਫੈਮਲੀ ਚ ਕਿਵੇਂ ਜੀ
ਹਾਂਜੀ-ਹਾਂਜੀ ਸਭ ਵਧੀਆ ਠੀਕ ਠਾਕ ਫੈਮਲੀ ਵਧੀਆ
ਚਲੋ ਵਧੀਆ ਜੀ ਆਪਣੀ ਵੀ ਸਭ ਵਧੀਆ ਜੀ।
ਹਾਂਜੀ-ਹਾਂਜੀ ਹੋਰ ਕੀ ਕੰਮ ਕਾਰ ਕਰਦੇ ਫਿਰ ਅੱਜ ਕੱਲ੍ਹ?
ਹੁਣ ਐ ਏਸ ਹੁਣ ਅਸਟਮ ਮਹਿੰਗਾਈ ਦੇ ਟੈਮ ਚ ਇਕ ਈ ਸਟੱਡੀ ਐ ਕੁੱਛ ਕਰ ਰੇ ਆ ਹੁਣ ਮਤਲਬ ਏਵੇਂ ਐ ਕੀ ਟੈਮ ਪਾਸ ਹੋ ਰਿਐ
ਬਸ-ਬਸ ਹਾਂਜੀੇ ਟਾਈਮ ਪਾਸ ਹੀ ਐ ਹੁਣ ਕੀ ਕਰਨਾ ਮਹਿੰਗਾਈ ਤੇ ਇੰਨੀ ਹੋਈ ਪਈ ਐ ਪੁੱਛੋ ਕੋਈ ਨਾ
ਮਹਿੰਗਾਈ ਤਾਂ ਦਿਨੋ ਦਿਨ ਵੱਧ ਰੀ ਐ ਜੀ ਹੁਣ ਜਿੱਥੋਂ ਚਨਾਬ ਹੋਏ ਨਾ
ਹਾਂਜੀ-ਹਾਂਜੀ
ਆਏ ਤਾਂ ਸਿਸਟਮ ਐ ਸਾਡੇ ਨਾ ਏਧਰ ਸਿਸਟਮ ਐ ਕਿ ਚੁਨਾਵ ਹੋ ਗੇ ਤਾਂ ਹਰ ਚੀਜ਼ ਦਾ ਰੇਟ ਜੇੜਾ ਹੈਗਾ ਨਾ ਕੋਈ ਤੇਲ ਹੋਵੇ, ਕੋਈ ਗੈਸ ਹੋਵੇ, ਕੋਈ ਪੈਟਰੋਲ ਡੀਜ਼ਲ ਕੋਈ ਖਾਣ ਦੀ ਚੀਜ਼ ਹੋਵੇ ਨਾ ਓ ਵੀ ਨਾ ਓਨਾਂ ਦੇ ਰੇਟ ਦੁੱਗਣਾ ਕਰ ਦਿੰਦੇ ਆ।
ਦੁਗਣਾ ਕਰ ਦਿੰਦੇ। ਆ ਹਾਂ! ਸਾਰੇ ਪਾਸੇ ਇਹੀ ਹਾਲ ਆ ਬਸ ਥੋੜ੍ਹੀ ਮਹਿੰਗਾਈ ਪੋਲੀਟੀਕਲ ਲਾਈਨ ਵਿੱਚ ਬਸ ਏਦਾਂ ਹੀ ਆ। ਉੱਧਰਲੀ ਸਰਕਾਰ ਬਣਦੀ ਹੈ ਤੇ ਉਦੋਂ ਮਹਿੰਗਾਈ ਕਰ ਦਿੰਦੀ ਹੈ । ਉੱਧਰਲੀ ਕਰਦੀ ਤੇ ਉਹ ਮਹਿੰਗਾਈ ਕਰ ਦਿੰਦੀ ਹੈ ਬੜਾ ਔਖਾ ਹੋ ਜਾਂਦਾ ਕੰਮ।
ਸਰਕਾਰ ਨੂੰ ਕੀ ਹੈ। ਸਰਕਾਰ ਨੂੰ ਥੋੜੇ ਬਹੁਤ ਚਾਹੀਦੇ ਨਾ ਪੈਸੇ ਕਿਸੇ ਕੋਲ ਪਿੱਸੇ ਕਢਾਉਣੇ ਹੈ। ਉਹ ਕੀ ਕਰਦੇ, ਇੱਕ ਪਰਸੈਂਟ ਹੀ ਉਹਨਾਂ ਨੇ ਮਤਲਬ ਜੀ ਐਸਟੀ ਦਾ ਰੇਟ ਵਧਾਤਾਾ ਨਾ ਉਹਨਾਂ ਦਾ ਖਰਚਾ ਪੂਰਾ ਹੋਜੂਗਾ
ਉਹਨਾਂ ਦਾ ਪੂਰਾ ਜਗ੍ਹਾ ਪਰ ਸਾਡੇ ਵਰਗੇ ਜਥੇ ਜੇਬ ਢਿੱਲੀ ਹੋ ਜਾਂਦੀ ਨਾ। ਅਹ ਸਾਰੇ
ਸਾਰਿਆਂ ਦੀ। ਜਿਹੜੇ ਜਿਹੜੇ ਅਮੀਰ ਹੈਗੇ ਜਿਹੜੇ ਦੋ ਨੰਬਰ ਕੰਮ ਕਰਦੇ ਆ। ਉਹਨਾਂ ਤੋਂ ਕੋਈ ਫ਼ਰਕ ਪੈਂਦਾ ਨਹੀਂ। ਜਿਹੜੇ ਸਵੇਰੇ, ਜਿਹੜੇ ਸਵੇਰੇ ਲੈ ਕੇ ਸਮ ਤੱਕ ਕੰਮ ਕਰਕੇ। ਸਾਮ ਨੂੰ ਆਪ ਮਤਲਬ ਸਮਾਨ ਲੈਖ ਕੇ ਜਿਹੜੇ ਨਕਣ ਦਾ ਮਤਲਬ ਹੈ ਜਿਹੜੇ ਅੱਜ ਕਮਾਉਂਦੇ ਆ।
ਹਾਂ। ਸ਼ਾਮ ਨੂੰ ਖਾਂਦੇ ਉਹਨਾ ਲਈ ਔਖਾ ਹਾਂਜੀ!
ਉਹਨਾਂ ਲਈ ਤਾਂ ਕੁਛੋ ਨਾ ਬੁਰਾ ਹੋਆ ਪਿਆ ਉਹ ਸਾਡਾ ਹੀ ਹੈਹੀ ਸਿਸਟਮ ਹੈ ਸਾਡਾ ਵੀਹੀ ਸਿਸਟਮ ਹੈ । ਸਵੇਰੇ ਕੰਮ ਤੀ ਹੁੰਦੇ, ਆ ਸਾਮ ਨੂੰ ਪੈਸੇ ਲੈ ਕੇ ਉਹਨਾਂ ਦਾ ਤੇਲ ਖਰਚਾ ਲੈ ਕੇ । ਘਰੇ ਜਾ ਕੇ ਖਾਣਾ ਬਣਾਉਂਦੇ ਹਾਂ, ਵਾਂ ਮਤਲਬ ਹਰ ਚੀਜ਼ ਦਾ ਮਤਲਬ ਅੱਜ ਜਾ ਕੇ ਪੁੱਛਾਂ ਨ ਆ ਅੱਗੇ ਅੱਜ ਕੀ ਰੇਟ ਹੈ। ਤੇਲ ਦਾ ਵੀਹ ਰੁਪਈਏ।
ਵੀਹ ਰੁਪਏ ਹਾਂ। ਪੱਚੀ ਰੁਪਏ ਬਸ ਬਸ ਉਹੀ ਤੇ ਚੀਜ਼ਾਂ ਮਹਿੰਗੀਆਂ ਜਾਂਦੀ । ਪੈਟਰੋਲ ਲਾ ਲਓ ਡੀਜ਼ਲ ਲਾ ਲਓ । ਕਿੱਦਾਂ ਹੌਲੀ ਹੌਲੀ ਕਰਕੇ ਮਹਿੰਗਾਈ ਇੰਨੀ ਕਰੀ ਜਾਂਦੇ, ਕਦੀ ਸਸਤਾ ਕਦੀ ਮਹਿੰਗਾ ਹੁਣ ਕਿੰਨਾ ਸਔਖਾ ਕਰਦੇ ਪਏ ਆ। ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੋਣ ਡੀਆਂ ਪਿੱਛੇ ਕਿੰਨੀ ਕਿੱਲਤ ਹੋ ਗਈ। ਸੀਗੀ। ਲੋਕਾਂ ਨੇੰਨੇ ਕਿੰਨ ਸਟੋਰ ਕਰਕੇ ਰ
ਮਹਿੰਗੀ ਕਿਹੜੀ ਹੋਈ ਹੈ । ਜਿਹੜੀ ਮਤਲਬ ਸਰਕਾਰ ਕੋਲ ਸਮਾਨ ਹੈ। ਜਾਂ ਉਹਨਾਂ ਦੇ ਉਹਨਾਂ ਦੇ ਠੇਕੇਦਾਰ ਹੈਗੇ। ਜਿਹੜਾ ਉਹਨਾਂ ਕੋਲ ਸਮਾਨ ਲੈਂਦੇ ਨਾ, ਉਹਹੀ ਮਹਿੰਗਾ ਹੋ ਰਿਹਾ।
ਉਹੀ ਮਹਿੰਗਾ ਹੋ ਰਿਹਾ ਸਹੀ ਗੱਲ ਆ।
ਉਹ ਜਿਹੜੇ ਕਿਸਾਨ ਹੈ।
ਹਾਂਜੀ!
ਜਿਹੜੇ ਜ਼ਮੀਨ ਪਾਉਂਦੇ ਆ, ਜ਼ਿਮੀਦਾਰਾਂ ਹੈਗੇ ਉਹਨਾਂ ਕੋਲ ਜਿਹੜਾ ਸਮਾਨ ਹੈਗਾ ਨਾ ਉਹਨਾਂ ਦਾ ਰੇਟ ਸੇਮੀ ਪਿਆ।
ਹਾਂਜੀ ਹਾਂਜੀ ਬਸ ਬਸ ਹਾਂ!
ਮਹਿੰਗਾਈ ਕਰ ਕੌਣ ਰਿਹਾ, ਸਰ ਸਭ ਕੁਛ ਸਰਕਾਰ ਕਰ ਰਹੀ ਹੈ।
ਸਰਕਾਰ ਹੀ ਕਰਦੀ ਪਈ । ਮਹਿੰਗਾਈ ਹਾਂਜੀ ਹਮ!
ਆਪਾਂ ਇਸ ਚ ਕੁਛ ਨੀ ਕਰ ਸਕਦੇ। ਹੁਣ ਤੁਸੀਂ ਹੁਣ ਸਿਲੰਡਰ ਵੇਖ ਲਿਓ
ਹਾਂ! ਸਿਲੰਡਰ ਦੇਖ ਲਓ ਕਿਤੇ ਨਾ ਕਿਤੇ, ਪਹਿਲੇ ਕਿੰਨੇ ਦਾ ਸੀਗਾ ਤੇ ਕਿੰਨੇ ਦਾ ਉੱਧਰ ਮਿਲਦਾ ਹੀ ਨਹੀਂ।
ਸਰਕਾਰ ਮਤਲਬ ਆਪਣੇ ਸਰਕਾਰ ਆਪਣੀ ਸਰ ਘ ਕਿੜੀ ਆ ਅਜੇ ਇਥੇ।
ਹਾਂਜੀ ਹਾਂ।
ਕਾਂਗਰਸ ਆ, ਜੇ ਬੀਜੇਪੀ ਆ ਜੇ ਆਮ ਪਾਰਟੀ ਆ ਜੇ। ਹੁਣ ਤਾਂ ਕਾਕ੍ਰੋਚ ਪਾਰਟੀ ਆ ਹੋਰ ਆ ਗਈ।
ਹਾਂ ਖ ਕੁਝ
ਕਿਹੜੀ ਪਾਰਟੀ, ਕਿਹੜੀ ਪਾਰਟੀ ਆ ਜਾੇ ਮਤਲਬ ਆਪਾਂ ਜਿਹੜੇ ਨਿਰਦਲੀ ਹੈਗੇ। ਜਿਹੜੇ ਕਮਜ਼ੋਰ ਵਰਗ ਹੈਗਾ ।ਆਪਣਾ ਜਿਹੜਾ ਗਰੀਬ ਕਕਸ਼ ਹੈ । ਉਹਨਾਂ ਨੂੰ ਕੋਈ ਫਾਇਦਾ ਨਹੀਂੀ ਹੈਗਾ।
ਨਹੀਂ ਫਾਇਦਾ ਹੈਗਾ। ਹਾਂਜੀ, ਬਿਲਕੁਲ ਸਹੀ ਗੱਲ ਹੈ। ਮਹਿੰਗਾਈ ਇੰਨੀ ਹੋਈ ਪਈ ਹੈ ਤੇ ਕਰਨਾ ਕੀ ਕਿਸੇ ਨੇ ਕੁਛ। ਚਾਹ ਦਾ ਕਾਪੀ ਲਾ ਲਓ। ਪਹਿਲੇ ਦ ਹਾਰ ਦਾ ਸੀ ਹੁਣ ਵੀਹ ਰੁਪਏ ਦਾ।
ਆਪਾਂ! ਮੇਰੀ ਗੱਲ ਸੁਣੋ ਆਪਾਂ, ਆਪਾਂ ਮੇਰੀ ਗੱਲ ਸੁਣ ਆਪਾਂ ਪਰਿਵਾਰ ਚ ਦੋ ਬੰਦੇ ਹ ਤਨ ਬੰਦੇ ਆ ਆਪਾਂ ।ਕਿੰਨਾ ਕੁ ਰਾਸ ਕਿੰਨਾ ਕੁ ਰਾਸ਼ਨ ਲਵਾਂਗੇ ਆਪਾਂ।
ਸਹੀ ਗੱਲ ਹੈ ਹਮ! !
ਜਿਹੜੇ ਪਰਿਵਾਰ ਹੈਗਾ, ਛੋਟਾ ਪਰਿਵਾਰ ਹੈਗਾ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਆਉਂਦੇ ਹੈ। ਉਹ ਸੋਚ, ਜੇ ਕਿਤੇ ਖਰਾਬ ਨਾ ਹੋ ਜਾੇ ਪ ਪੈ ਪਿਆ।
ਹਾਂਜੀ-ਹਾਂਜੀ ਸਹੀ ਗੱਲ ਹੈ
ਉਹ ਜਿਹੜੇ ਵੱਡੇ ਲੋਕੀ ਹੈ ਉਹ ਕੀ ਕਰਦੇ ਆ ਸਾਰਾ ਸਟੋਕ ਇਕੱਠਾ ਚ ਉਠਾਉਦੇ ਹੈ
ਇਕੱਠਾ ਰੱਖਦੇ ਆ ਹਮ ਸਹੀ ਗੱਲ ਪੈਸੇ ਦੀ ਗੱਲ ਹੈ ਸਾਰੀ ਜਿੰਹਨਾਂ ਕੋਲ ਪੈਸੇ ਆ ਬਸ ਹਾਂ ਪੈਸੇ ਦੀ ਬਸ ਸਾਰਾ ਕੁਛ ਹਾਂ ਕਰੋ ਹੋਰਗੀ ਚਥੇ ਸਟੋ ਹਾਂ ਚੀਜ਼ਾਂ ਬਹੁਤ ਉਹਨਾਂ ਕੋਲ ਸਹੂਲਤਾਂ ਬਹੁਤ ਉਹਨਾਂ ਨੂੰ ਪਤਾ ਅਸੀਂ ਇੱਥੇ ਰੱਖ ਲਾਂਗੇ ਤੇ ਇਹ ਸਾਡਾ ਸੇਵ ਰਹੂਗਾ ਬਾਅਦ ਚ ਮਹਿੰਗਾ ਹੋਵੇ ਸਿਸਤਾ ਹੋਵੇ ਉਹਨਾਂ ਕੋਈ ਫਰਕ ਨੀ ਪੈਂਦਾ ਗੋਲਡ ਹੀ ਲਾਲੋ ਕਿੰਨਾ ਮਹਿੰਗਾ ਹੌਲੀ-ਹੌਲੀ-ਹੌਲੀ ਕਰਕੇ
ਤੁਸੀਂ ਗੋਲਡ ਵੇਖ ਲਿਓ ਉਹਓ ਸਰਕਾਰ ਹੈ। ਸਰਕਾਰ ਦੇ ਆਪ ਦੇ ਮੁੰਡੇ
ਹੂ ਹੂ
ਸਰਕਾਰ ਜੇ ਚਲਾ ਰਹੀ ਹੈ ਉਹਨਾਂ ਮੰਤਰੀਆਂ ਦੇ ਮੁੰਡੇ ਵੇਖ ਲਿਓ ਉਹਨਾਂ ਨੂੰ ਹਣ ਤੇਲ ਤੇਲ ਬੰਦ ਕਰਕੇ ਉਹਨਾਂ ਨੂੰ ਇਲੈਕਟ੍ਰਿਕ ਕੱਢਤਾ ਵਾ
ਹਾਂਜੀ-ਹਾਂਜੀ
ਹੁਣ ਉਹੀ ਸਕੂਟੀ ਮਹਿੰਗਾਈ ਵੇਖੋ ਇੱਕ-ਇੱਕ ਡੇਢ-ਡੇਢ ਲੱਖ ਦੀ ਸਕੂਟੀ ਕਰਤੀ
ਸਕੂਟਰੀ ਕਰਤੀ ਕਿੱਥੇ ਸੱਤਰ ਅੱਸੀ ਹਜ਼ਾਰ ਤੱਕ ਮਿਲ ਜਾਂਦੀ ਸੀ ਸੱਤਰ ਹਜ਼ਾਰ ਆਸੀ ਹਜ਼ਾਰ
ਨਹੀਂ-ਨਹੀਂ ਉਹ ਤੁਸੀ ਸਕੂਟੀ ਇੈਕਟ੍ਰ
ਹਾਂਜੀ-ਹਾਂਜੀ ਹਾਂ ਇਲੈਕਟ੍ਰਿਕ ਦੀ ਤੀ-ਤੀ ਹਜ਼ਾਰ ਦੀ ਹਾਂ। ਉਹ ਵੀ ਮਹਿੰਗੀ ਕਰਤੀ ਉਹ ਬਸ ਜਦੋਂ ਉਹਨਾਂ ਨੇ ਨਵੀਆਂ ਨਵਂ ਚੀਜ਼ਾਂ ਚਲਾਉਣੀਆਂ ਹੁੰਦੀਆਂ ਥੋੜਾ ਸਸਤੀਆਂ ਕਰ ਦਿੰਦੇ ਬਾਦ ਚ ਇੱਕੋ ਦਮ ਮਹਿੰਗਾਈ ਕਰ ਦਿੰਦੇ ਜਦੋਂ ਚੀਜ਼ਾ ਚੱਲ ਪੈਂਦੀਆਂ ਵਾ ਫੇ ਮਹਿੰਗਾਈ
ਉਹੀਹਾ ਮ ਸਿਸਟਮ ਹੈ ਕਿ ਉਹ ਕਹਿੰਦੇ ਜਿਹੜਾ ਬੰਦਾ ਇੱਕ ਵਾਰ ਇੱਕ ਵਾਰੀ ਲੈ ਲਈ ਉਹਨੇ ਇਹਦੇ ਬੇਟਿਆਂ ਤੇ ਖਰਾਬ ਹੋਊਗੀ ਕਦੇ ਨਾ ਕਦੇ ਤੱਕ ਖ਼ਰਾਬ ਹੋਊਗੀ ਇਹਦਾ ਸਮਾਨ ਪਊਗਾ ਉਹਨੇ ਤਾਂ ਸਮਾਨ ਮਹਿੰਗਾ ਕਰ ਦੇਣਗੇ ਆਪਾਂ ਉਹ ਨਾ ਠੀਕ ਹੈ ਹੁਣ ਉਹ ਮੈਂ ਹੁਣ ਮੇਰ ਤੇ ਵੇਖ ਲਿਓ ਮੈਂ ਸਕੂਟੀ ਲਿੱਤੀ ਸੀ ਪੰਜਾਹ ਹਜ਼ਾਰ ਕਰਦੀ ਠੀਕ ਹੈ ਉਹ ਮੈਨੂੰ ਲੱਗਿਆ ਸਸਤੀ ।ਹੈ ਮੈਂ ਲੈ ਲਈ ਹੁਨ ਉਹਨੇ ਕੀ ਕਰਤਾ ਸਾਰਾ ਸਮਾਨ ਉਹ ਦਾ ਮਹਿੰਗਾ ਕਰਤਾ
ਮਹਿੰਗਾ ਕਰਦਾ ਹਾਂ ਕਹਿੰਦੇ ਓਦਾਂ ਹੈਨੀ ਬੈਨੀਫਿਟ ਇਹਨਾਂ ਦਾ ਨਾ ਇਲੈਕਟ੍ਰਿਕ ਸਕੂਟਰ ਦਾ ਨਹੀਂ ਲੈਣੀ ਚਾਹੀਦੀ ਓਦਾਂ ਪਹਿਲੇ ਤੇ ਚਾਅ-ਚਾਅ ਵਿੱਚ ਸਾਰਿਆਂ ਨੂੰ ਲਈ ਗਏ ਹਾਂ
ਇੱਕ ਸਾਲ ਚੱਲਦੀ ਇੱਕ ਸਾਲ ਕਿੰਨੇ ਕੰਮ ਕਰਾ ਲਿਓਦੇ ਕੋਲੋਂ ਹੁਣ ਤੁਸੀਸੀ ਇੱਕ ਸਾਲ ਚ ਇੱਕ ਸਾਲ ਚ ਇਹਦਾ ਤੀਹ ਜ਼ਿਆਦਾ ਖਰਚਾ ਪੂਰਾ ਕਰ ਸਕਦੇ ਔਰ ਪੂਰਾ ਨਹੀਂ ਕਰ ਸਕਦੇ ਕਿੰਨੀ ਕੁ ਚਲਾ ਲਓ ਦਿਨ ਚ ਸੱਠ ਕਿਲੋਮੀਟਰ ਸੱਠ ਕਿਲੋਮੀਟਰ ਚਲਾਓਗੇ ਵੇਟੀ ਹੀ ਲੋ ਹੋਜੋਗੀ
ਬੈਟਰੀ ਲੌ ਹੋਜੋਗੀ ਹਾਂਜੀ ਇਹ ਤਾਂ ਹੈ ਹੀ ਆ ਹੂ ਹੂ ਉਹੀ ਮਤਲਬ ਬੈਟਰੀ ਚਾਰਜ ਕਰਨੀ ਫਿਰ ਵੀ ਮਤਲਬ ਬਿੱਲ ਲਾਉਣਾ ਵਾ ਜਾਂ ਕਿੱਦਾਂ ਹਨਾ ਬੈਟਰੀ ਚਾਰਜ ਗਰ ਨੂੰ ਫੇਰ ਹਮ ਬਿਲ ਦਾ ਪੰਗਾ ਖਾਨਾ ਰਹਿੰਦਾ ਉਹਦੇ ਵਿੱਚ ਵੀ
ਹੁਣ ਬੇਨ ਟੈਮਿੰਗ ਹੀ ਕਰਤੀ ਇਹਦੀ ਹੁਣ ਚਣੀ ਸਕੂਟੀ ਲਿ ਉਹ ਬਿੰਟ ਤੇ ਪਊਗਾ ਬੈਠੇ ਪਾਊਗਾ-ਬੈਠੇ ਪਾਊਗਾ ਰੇਟ ਦੁਗਣਾ ਕਰਤਾ
ਇਨੀਆਂ ਮਹਿੰਗੀਆਂ ਬੈਟਰੀਆਂ ਦਾ ਮਹਿੰਗਾ ਹੋਇਆ ਬੈਰੀ ਕਿ ਇਥੇ ਬਾਰਾਂ-ਬਾਰਾਂ ਤੇਰਾਂ-ਤੇਰਾਂ ਹਜ਼ਾਰ ਦੀ ਮਿਲ ਜਾਂਦੀ ਸੀ ਹਣ ਛੋਟਾ ਸੈਟ ਸਤਾਰਾਂ ਹਜ਼ਾਰ ਤੋਂ ਘੱਟ ਨਹੀਂ ਆਗਾ ਬੈਟਰੀਆਂ ਦੇ ਇਨਵਰਟਰ ਬੈਟਰੀ ਜਿਹੜੀ ਹੂ ਉਹੀ ਇਨਾ-ਇੰਨਾ ਮਹਿੰਗੇ ਕਰ ਦਿੱਤੇ ਇੱਕ ਦਮ ਹੀ ਬਹੁਤ ਮਹਿੰਗਾਈ ਨੇ ਤੇ ਬਹੁਤ ਬੁਰਾ ਹੱਲ ਕੀਤਾ ਆਆ ਆਮ ਲੋਕ ਆਮ ਜਿਹੜੀ ਜਨਤਾ ਵਾ ਓਹ ਵਿਚਾਰੀ ਕੀ ਖਾਓ
ਹੁਣ ਤਾਂ ਨਾ ਤੁਸੀਂ ਮਤਲਬ ਤੁਸੀਂ ਨਾ ਮਤਲਬ ਲੋਕਾਂ ਨੇ ਨਾ ਸਕੀਮ ਪਾ ਰਿ ਸਕੀਮ
ਹਾਂਜੀ-ਹਾਂਜੀ ਹਾਂ
ਹੁਣ ਕੀ ਕਰਦੇ ਆ ਜਿਹੜੇ ਖਰਾਬ ਟੀ ਸ਼ਰਟਾਂ ਹੋਗੀ, ਸ਼ਰਟਾਂ ਹੋਗੀ ਜੀਨਸਾਂ ਹੋਗੀ ਇਹ ਲੋਅਰ ਹੋ ਗਏ ਕਦੇ ਜਿਹੜੇ ਮਤਲਬ-ਮਤਲਬ ਜਿਵੇ ਨੋਰਮਲ ਚੀਜ਼ਾਂ ਉਹ ਕੀ ਕਰਦੇ ਹੈ ਕਿ ਦਿੱਲੀ ਤੋਂ ਲੈ ਕੇ ਆਉਂਦੇ ਸਟੋਕ
ਹਾਂ।
ਵੀ -ਵੀ ਤੀਹ-ਤੀਹ ਰਪਏ ਸਟੋਕ ਮਿਲ ਜਾਏ ਗਾ।
ਹਾਂਜੀ -ਹਾਂਜੀ
ਕੇ ਮਤਲਬ ਇੱਕ ਸਟੋਕ ਕੋਈ ਲੈਂਦਾ ਨਹੀਂ
ਹਾਂਜੀ। ਲੈਂਦਾ ਨੀ ਕੋਈ
ਕੀ ਕਰਨਗੇ ਪੰਜ ਸੌ ਰੁਪਏ ਦੇ ਪੰਜ ਸਟੋਪ
ਹਾਂ। ਪੰਜ ਸੌ ਤੋਂ ਪੰਜ ਸਹੀ ਗੱਲ ਹੈ।ਹੂ
ਪੰਜ ਸੌ ਦੇ ਪੰਜ ਲੋਅਰ, ਪੰਜ ਸੌ ਤੇ ਪੰਜ ਸਲਟਾਂ, ਲੋਕੀ ਸੋਚਦੇ ਪੰਜ ਸੌ ਤੇ ਮਿਲਦਾ ਕੀ ਹੈ
ਮਿਲਦਾ ਕੀ ਉਹੀ ਲੋਕ ਖਰੀਦ ਲੈਂਦੇ ਆ
ਲੋਕਾਂ ਦਾ ਮਤਲਬ ਲੋਕਾਂ ਨੇ, ਆਪ ਮਤਲਬ ਦਿਮਾਗ ਬ੍ਰਹਿਮ ਬ੍ਰਹਮ ਕਾਲਨ ਪੈਣਾ ਸਭ ਕੁਛ ਦੁਕਾਨਦਾਰ ਏਦਾਂ ਹੋਇਆ ਪਿਆ ਕੁ ਪੁੱਛੋ ਨਾ
ਹਾਂਜੀ- ਹਾਂਜੀ, ਇਹ ਤਾਂ ਹੈ ਹੀ ਆ, ਬਿਲਕੁਲ ਸਹੀ ਗੱਲ ਹੈ ਲੋਕੀ ਵਿਚਾਰੇ ਫਿਰ ਕੀ ਕਰਨ, ਇਹ ਵੀ ਜ਼ਰੂਰਤਮੰਦ ਦੀਆਂ ਚੀਜ਼ਾਂ ਵਾ, ਨਾ ਲੈਣ ਤਾਂ ਵੀ ਨਹੀਂ ਸਰਦਾ
ਹੁਣ ਮੇਰੀ ਗੱਲ ਸੁਣੋ ਹੁਣ ਰੇਟ ਤਾਂ, ਸਿਲੰਡਰ ਦਾ ਵਧਿਆ ।
ਵਧੀਆ
ਹੁਣ ਇਸ ਕਰਕੇ ਜਿਹੜੀ ਖਾਣ -ਪੀਣ ਦੀ ਚੀਜ਼ਾਂ ਹੈਗੀ ਨਾ ਕੁ ਕੱਚੇ ਬਰਗਰ ਚਾਮਿਨ ਹੈਗੇ, ਉਹਨਾਂ ਦੇ ਰੇਟ ਹੁਣ ਉਹਨਾਂ ਦੇ ਰੇਟ ਵੀ ਜਿਹੜਾ ਵੀਹ- ਵੀਹ ਰੁਪਏ ਸੀਗਾ ਉਹਨਾਂ ਦਾ ਤੀਹ-ਤੀਹ ਰੁਪਏ ਕਰਤਾ
ਰੋਟੀ
ਰੋਟੀ ਵੇਖ ਲਓ, ਰੋਟੀ ਵੇਖ ਲਓ, ਹੁਣ ਤੁਸੀਂ ਨਾ ਗੁਰਦੁਆਰੇ ਚ ਵੇਖੋ ਗੁਰਦੁਆਰੇ ਚ ਆਪਾਂ ਕਦੇ ਪੈਸੇ ਲੱਗਦੇ ਆ, ਆਪਾ ਨੂ ਫ੍ਰਰੀ ਚ ਖਾਣਾ ਮਿਲਦਾ ਲੰਗਰ ਮਿਲਦੇ ਹੁਣ ਤੁਸੀਂ ਜਿਹੜੀ ਦੁਕਾਨਾਂ ਹੈਗੀਆਂ ਵੱਡੀਆਂ ਦੁਕਾਨਾਂ ਹੈਗੀਆਂ ਛੋਟੀਆਂ ਵਾਲ ਹੋਟਲ ਹੈਗੇ ਉੱਥੇ ਜਾ ਕੇ ਵੇਖੋ ਪੰਜ ਰੋਟੀ ਰੋਟੀ ਦਸ ਰੁਪਏ ਨ
ਹਾਂ ਦੱਸ ਰੁਪਏ ਵੀ ਹਾਂ ਏਦਾਂ ਈ ਕਰਤੇ, ਪਹਿਲੇ ਸੱਤ, ਛੇ ਰੁਪਏ, ਸੱਤ ਰੁਪਏ ਫੁਲਕਾ ਸੀ, ਹੁਣ ਸਿੱਧੇ ਦਸ ਰੁਪਏ ਵਧਾ ਤੇ ਇੱਕ ਰੋਟੀ ਦੇ ਦਸ ਰੁਪਏ ਕਰ ਦਿੱਤੇ, ਕੀ ਬੰਦਾ ਖਾਵੇ ਸੰਗਦਾ ਮਾਰਾ ਬੰਦਾ ਖਾਂਦਾ ਨੀ, ਚਾਹ ਦਾ ਕੱਪ ਪੀ ਈ ਲਾ ਲੋ ਦਸ ਰੁਪਏ ਦਾ ਕਪ ਉਹਨਾਂ ਚਾਹ ਦਾ ਤੇ ਵੀਹ ਦਾ ਕਰ ਦਿੱਤਾ ਉਹਨਾਂ ਨੇ, ਤੇ ਹੁਣ ਡਰਦਾ ਮਾਰਾ ਲੋਕੀ ਚਾਹ ਹੀ ਨਹੀ ਪੀਂਦੇ ਇੰਨੀ ਮਹਿੰਗਾਈ ਹੈ ਕੀ ਬੰਦਾ ਕਦੇ ਫੇਰ ਸੋਚਦਾ ਚਲੋ ਕੋਈ ਨਾ ਵੀਹ ਰੁਪਏ ਚਾਹ ਦਾ ਕੱਪ ਪੀਵਾ ਥੋੜੇ ਹੋਰ ਪੈਸੇ ਪਾ ਕੇ ਸਬਜ਼ੀ ਲਵਾਂ। ਗੇ ਤੇ ਸਬਜ਼ੀ ਲੈ ਕੇ ਸਾਰਾ ਪਰਿਵਾਰ ਖਾਏਗਾ
ਮੇਰੀ ਗੱਲ ਸੁਣੋ ਸਿਲੰਡਰ ਦੀ ਕਿੱਲਤ ਆਈ ਸੀਗੀ ਠੀਕ ਆ, ਸਿਲੰਡਰ ਤੇ ਕਿੱਲਤ ਆਈ ਸੀ ਨਾ ਤ ਤੁਸੀਂ ਮੰਨੋਗੇ ਨਾ ਸਿਲੰਡਰ ਮਿਲਣੇ ਬਹੁਤ ਔਖੇ ਹੋ ਗਏ ਸੀਗੇ ਤੇ ਮਤਲਬ ਸਿਲੰਡਰ ਮਿਲਨੇ ਆਪਾਂ ਨੂੰ ਜਿਹੜੇ ਮਤਲਬ ਆ ਲੋਕ ਫੈਮਿਲੇ ਸੀਗੇ ਨਾ, ਉਹਨੂੰ ਸਿਲੰਡਰ ਨਹੀਂ ਮਿਲ ਰਹੇ ਸੀ ਬਾਕੀ ਸਾਰਿਆਂ ਸਿਲੰਡਰ ਮਿਲ ਰਹੇ ਸੀਗੇ
ਬਾਕੀ ਮਿਲਦੇ ਸੀ, ਬਲੈਕ ਚ ਲੋਕੀ ਲਈ ਜਾਂਦੇ ਜਿਹਨਾਂ ਕੋਲ ਪੈਸੇ ਆ, ਉਹ ਬਲੈਕ ਚ ਲਈ ਜਾਂਦੇ ਹਜੇ ਤਿੰਨ- ਤਿੰਨ ਹਜ਼ਾਰ ਪੱਚੀ ਪੱਚੀ ਪੱਚੀ ਸੌ ਦਾ
ਮੇਰੀ ਗੱਲ ਸੁਣੋ, ਜਿਹੜੇ ਏਜੰਸੀ ਬੰਦੇ ਸੀਗੇ ਨਾ ਉਹਨਾਂ ਨੇ ਇੰਨੀ ਕਮਾਈ ਕੀਤੀ ਕੀਤੀ ਹੈ ਇੰਨੀ ਕਮਾਈ ਕੀਤੀ ਹੈ, ਮਹਿੰਗਾਈ ਕੀਤੀ ਜਿਹੜਾ ਮਤਲਬ ਜਿਨਾਂ ਦੇ ਆਪਣੇ ਗਰੀਬ ਪਰਿਵਾਰ ਹੈ, ਫੈਮਿਲੀ ਨਹੀਂ ਮੇਰੀ ਜਾ ਹੈਗੀ, ਆਪਾਂ ਕਹੀਦੇ ਉਹਨਾਂ ਨੇ ਮਹਿੰਗਾਈ ਕਰਕੇ ਇੰਨੀ ਲੂਟ ਮਚਾਈ ਸੀਗੀ ਪੁੱਛੋ ਨਾ ਬੁਰਾ ਹਾਲ ਹੋਇਆ ਪਿਆ, ਹੁਣ ਗਰੀਬ ਪਰਿਵਾਰ ਕੁੜੀ ਦੀ ਸ਼ਾਦੀ ਹੋ ਤਾਂ ਕਰੂਗਾ ਈ
ਹਾਂਜੀ -ਹਾਂਜੀ।
ਉਹ ਸਿਲੰਡਰ
ਹਾਂ ਸਲੰਡਰ ਤਾਂ ਲੈਣਾ ਪੈਣਾ, ਤੇ ਸਲੰਡਰ ਬਗੈਰ ਸਰਦਾ ਵੀ ਹੈਨੀ। ਕੀ ਕਰੇ? ਅਹ ਹੁਣ ਸ਼ਹਿਰ ਚ ਲੋਕੀ ਰਹਿੰਦੇ ਆ ਚੂਲ ਲਾ ਵਗੈਰਾ ਬਾਲਣਾ। ਉਹਦੇ ਕਈ ਰੇਂਟ ਤੇ ਹੀ ਰਹਿੰਦੇ ਏ। ਬਸ -ਬਸ, ਹਾਂ ਉਹੀ ਤੇ ਗੱਲ ਹੈ। ਹਮ, ਬੇਰੋਜ਼ਗਾਰੀ ਨੇ ਤੇ ਬਹੁਤ ਬੁਰਾ ਹਾਲ ਕੀ